ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਏ?
ਬਸ ਵਧੀਆ। ਤੁਸੀਂ ਦੱਸੋ ਕੀ ਹਾਲ ਚਾਲ ਨੇ?
ਹਾਂਜੀ ਬਹੁਤ ਵਧੀਆ। ਬਸ ਬੜੇ ਚਿਰ ਹੋ ਗਈ ਸੀ ਫੋਨ ਤੇ ਗੱਲ ਨੀ ਹੋਈ ਮੈਂ ਸੋਚਿਆ ਅੱਜ ਫੋਨ ਹੀ ਲਾ ਲਾ ਤੁਵਾਨੂੰ।
ਹਾਂਜੀ ਚੰਗਾ ਕੀਤਾ ਬਸ ਮੇਰੇ ਕੋਲ ਰਿਚਾਰਜ, ਨੀ ਹੈਗਾ ਸੀ ਵਰਨਾ ਮੈਂ ਤਾਂ ਫੋਨ ਕਰ ਹੀ ਲੈਨਾ ਸੀ ਤੁਹਾਨੂੰ ਸੋਚ ਹੀ ਰਹੀ ਸੀ ਕਿ ਫੋਨ ਕਰਾਂ ਮੈਂ, ਕਿਹਾ ਸੀ ਮੇਰੇ ਮੁੰਡੇ ਨੂੰ ਕਿ ਫੋਨ ਮਿਲਾ ਦੇ ਦੀਦੀ ਦਾ ਤੇ ਉਹ ਬਾਜ਼ਾਰ ਚਲਾ ਗਿਆ ਫੇਰ।
ਅੱਛਾ ਅੱਛਾ ਹਾਂਜੀ ਬੱਚੇ ਕਿੱਥੇ ਦਿੰਦੇ ਨੇ ਫੋਨ ਬੱਚਿਆਂ ਨੂੰ ਤੇ ਵੈਸੇ ਵੀ ਫੋਨ ਚਾਹੀਦਾ ਹੁੰਦਾ।
ਹਾਂਜੀ ਸਹੀ ਕਹਿ ਰਹੇ ਹੋ ਤਾਂ ਇ ਤਾਂ ਮੇਰੇ ਕੋਲ ਰਿਚਾਰਜ ਨੀ ਹੈਗਾ ਸੀ ਮੈਂ ਬੜੇ ਚਿਰ ਦੀ ਉਡੀਕਦੀ ਪੀ ਸੀ ਦੀਦੀ ਮੈਨੂੰ, ਫੋਨ ਕਰਨ ਫੋਨ ਕਰਨ ਤੇ ਅਸੀਂ ਫੋਨ ਕਰਤਾ ਬੜਾ ਚੰਗਾ ਕੀਤਾ ਤੁਸੀਂ।
ਹਾਂਜੀ ਉਹ ਤੁਹਾਨੂੰ ਪਤਾ ਨਾ ਮੇਰੀ ਨਨਾਨ ਦੀ ਕੁੜੀ ਦਾ ਵਿਆਹ ਸੀ ਤਾਂ ਕਰਕੇ ਮੈਂ ਉੱਥੇ ਬਿਜ਼ੀ ਹੋਈ ਦੀ ਸੀ।
ਅੱਛਾ ਤੇ ਹੋ ਗਿਆ ਵਿਆਹ ਠੀਕ ਹੋ ਗਿਆ ਸੀ ਉਹ?
ਹਾਂਜੀ-ਹਾਂਜੀ ਵਿਆਹ ਤੇ ਬਹੁਤ ਵਧੀਆ ਹੋ ਗਿਆ। ਬਸ ਤੁਹਾਨੂੰ ਪਤਾ ਵਿਆਹ ਤੋਂ ਪਹਿਲੇ ਵੀ ਇੰਨੇ ਸਾਰੇ ਫੰਕਸ਼ਨ ਫੇਰ ਉਸ ਤੋਂ ਬਾਅਦ ਵੀ ਇੰਨੇ ਸਾਰੇ ਫੰਕਸ਼ਨ।
ਹਾਂ ਇਹ ਤਾਂ ਹੈਗਾ ਇ ਏ ਫੇਰ। ਫੰਕਸ਼ਨਾਂ ਬਿਨਾਂ ਫੰਕਸ਼ਨ ਚ ਤੇ ਰੌਣਕ ਹੁੰਦੀ ਸਾਰੀ ਤਾਂ ਇ ਤਾਂ ਲਗਦਾ ਕਿ ਘਰ ਚ ਵਿਆਹ ਹੈਗਾ ਏ।
ਹਾਂਜੀ ਫਿਰ ਕਿੱਥੇ ਕਿ ਟੈਮ ਮਿਲਦਾ ਇੰਨੀ ਸਾਰੀ ਤਿਆਰੀਆਂ ਕਰਨੀਆਂ। ਫੇਰ ਤੁਹਾਨੂੰ ਪਤਾ ਵਿਆਹ ਵੀ ਉਹਦਾ ਬਾਹਰ ਹੈਗਾ ਸੀ ਦੂਜੇ ਸ਼ਹਿਰ ਫੇਰ ਉਹਨ ਅਸੀਂ ਉੱਥੇ ਹੀ ਗਏ ਹੋਏ ਸੀ।
ਅੱਛਾ ਫੇਰ ਤਾਂ ਤੁਸੀਂ ਬਹੁਤ ਇੰਜੋਏ ਕੀਤਾ ਹੋਣਾ ਉੱਧਰ ਬੱਚੇ ਵੀ ਲੈ ਕੇ ਗਏ ਸੀ ਤੁਸੀਂ।
ਹਾਂਜੀ-ਹਾਂਜੀ ਅਸੀਂ ਸਾਰੇ ਗਏ ਸੀ, ਸਾਰੀ ਫੈਮਿਲੀ ਗਈ ਸੀ, ਤੁਹਾਨੂੰ ਪਤਾ ਘਰ ਦਾ ਵਿਆਹ ਏ ਤੇ ਜਾਣਾ ਪਏਗਾ।
ਹਾਂ ਉਹ ਤਾਂ ਹੈਗਾ ਹੀ ਆ।
ਹਾਂਜੀ ਹੋਰ ਤੁਸੀਂ ਸੁਣਾਓ ਕੀ ਚੱਲਦਾ ਪਿਆ?
ਬਸ ਕੁਛ ਨੀ ਮੈਂ ਤਾਂ ਬੈਠੀ ਸੀ ਰੋਟੀ ਸਬਜ਼ੀ ਬਣਾ ਕੇ, ਕੇ ਦੁਪਹਿਰੇ ਵੀ ਸਬਜ਼ੀ ਬਣਾਈ ਸੀ ਕਿਸੇ ਨੇ ਖਾਈ ਨੀ ਕਹਿੰਦੇ ਸਵਾਦ ਨੀ ਲੱਗੀ ਸਵਾਦ ਨੀ ਲੱਗੀ। ਕਹਿੰਦੇ ਸੁੱਟ ਦੋ ਮੈਂ ਕਿਹਾ ਐਵੇਂ ਸੁੱਟ ਦੋ।
ਉਹਨਾਂ ਨੂੰ ਕਿ ਬਣਾਉਣਾ ਐਵੇਂ, ਸੌਖਾ ਹੈਗਾ ਇੱਕ ਇਤਨੀ ਮਿਹਨਤ ਕਰਕੇ ਬੰਦਾ ਸਬਜ਼ੀ ਬਣਾਏ ਤੇ ਕਿਵੇਂ ਸੁੱਟਦੇ ਫੇਰ ਉਹਨੂੰ।
ਉਹੀ ਤੇ ਅੱਜ ਕੱਲ ਇੰਨੀ ਮਹਿੰਗਾਈ ਹੋ ਗਈ ਇੰਨੀ ਮਹਿੰਗਾਈ ਦੇ ਵਿੱਚ ਆਪਾਂ ਰੋਟੀ ਸਬਜ਼ੀ ਸੁੱਟਦੇ ਆ ਵੀ, ਚੰਗੀ ਗੱਲ ਨੀ ਹੈਗੀ ਉਹ ਵੀ ਤਾਂ ਬੰਦੇ ਹੁੰਦੇ ਨੇ ਜਿਹਨਾਂ ਨੂੰ ਖਾਣ ਨੂੰ ਨੀ ਮਿਲਦੀ ਇੱਕ ਟੈਮ ਦੀ ਰੋਟੀ ਇਹ ਤੇ, ਕਰਦੇ ਐਵੇਂ ਬੋਲਦੇ ਨੇ ਚੁੱਕ ਕੇ ਸੁੱਟ ਈ ਦੋ ਨਹੀਂ ਕੋਈ ਚੀਜ਼ ਸਵਾਦ ਨੀ ਬਨੀ ਤੇ ਸੁੱਟ ਦਿਓ।
ਸਹੀ ਗੱਲ ਏ ਸਗੋਂ ਮੈਨੂੰ ਤੁਹਾਡੀ ਇੱਕ ਗਲ ਇਸ ਗੱਲ ਤੇ ਗੱਲ ਯਾਦ ਆਗੀ ਮੈਂ ਨਾ, ਵਿਆਹ ਚ ਇੱਕ ਚੀਜ਼ ਵੇਖੀ, ਮੈਂ ਕਿਹਾ ਵਿਆਹ ਚ ਲੋਕੀ ਨਾ ਖਾਣਾ ਤੇ ਹੁੰਦਾ ਨੀ ਇੰਨਾ ਜ਼ਿਆਦਾ ਵੇਸਟ ਕਰਦੇ ਨੇ ਬਹੁਤ ਜ਼ਿਆਦਾ। ਇੰਨੀ ਜ਼ਿਆਦਾ ਪਲੇਟਾਂ ਤੇ ਹਰ ਆਈਟਮ ਭਰ, ਭਰ ਕੇ ਲੈ ਲੈਂਦੇ ਨੇ ਔਹ ਸਾਰਾ ਉਵੇਂ ਸੇਮ ਦਾ ਸੇਮ ਡਸਟਬੀਨ ਤੇ ਸੱਟ ਦਿੰਦੇ ਨੇ।
ਨਹੀਂ- ਨਹੀਂ ਇਹ ਤਾਂ ਬੜੀ ਗ਼ਲਤ ਗੱਲ ਏ। ਉਹ ਵੀ ਤਾਂ ਬੰਦੇ ਹੁੰਦੇ ਨੇ ਜਿਹਨਾਂ ਨੂੰ ਟਾਈਮ ਦੀ ਰੋਟੀ ਨਹੀਂ ਮਿਲਦੀ ਹੈ ਇਹ ਤੁਸੀਂ ਜਿੰਨਾ ਖਾਣਾ ਹੁੰਦਾ ਹੈ ਲਿਮਿਟ ਦਾ ਪਾ ਲ ਲੋ। ਤੁਸੀਂ ਦੁਬਾਰਾ ਲੈ ਲਓ। ਸੁੱ
ਹਾਂਜੀ ਬਿਲਕੁਲ ਸਹੀ ਗੱਲ ਏ। ਚ ਅਗਰ ਬੱਚਾ ਹੁਣ ਤੁਵਾਣੁ ਪਤਾ ਜੂਠਾ ਥੋੜੇ ਅਸੀ ਕਿਸੇ ਨੂੰ ਦੇਵਾਂਗੇ ਵਿਆਹ ਚ ਤੇ ਤੁਵਾਣੁ ਪਤਾ ਕਾਫ਼ੀ ਬੱਚ ਜਾਂਦਾ ਤੇ ਉਹ ਤੁਸੀ ਜ਼ਰੂਰਤਮੰਦਾ ਨੂੰ ਦੇਦੋ ਜੋ ਬੇਚਾਰੇ ਰੋਡ, ਦੇ ਕਿਨਾਰੇ ਸੁੱਤੇ ਹੋਏ ਹੁੰਦੇ ਨੇ ਉਹਨਾਂ ਨੂੰ ਵੰਡ ਦੋ ਲੇਕਿਨ ਲੋਕਾਂ ਨੂੰ ਕੀ ਸਮਝਾਈਏ ਸਗੋਂ ਮੈਂ, ਕਿਸੇ ਵਿਆਹ ਤੇ ਜਾਣੀ ਮੈਂ ਸਿਰਫ ਸਨੈਕਸ ਖਾਣੀ ਤੁਹਾਨੂੰ ਪਤਾ ਰੋਟੀ ਤੇ ਖਾਣ ਦਾ ਮਨ ਹੀ ਨਹੀਂ ਕਰਦਾ ਵੇਖ ਕੀ ਮਨ ਭਰ ਜਾਂਦਾ।
ਹਾਂਜੀ ਉਹੀ ਤਾਂ ਬਿਲਕੁਲ ਐਵੇਂ ਹੀ ਹੁੰਦਾ ਨਹੀਂ ਗ਼ਲਤ ਗੱਲ ਏ ਤਾਂ ਬਿਲਕੁਲ ਹੀ ਰੋਟੀ ਤੇ ਸੁੱਟਣੀ ਹੀ ਨੀ ਚਾਹੀਦੀ ਰੋਟੀ ਜਿੰਨੇ ਬੰਦੇ ਦੀ ਲੋੜ ਹੋਵੇ ਉਨੀ ਖਾ ਲੋ ਦੁਬਾਰਾ ਲੈ ਲੋ ਲਓ ਕੋਈ ਗੱਲ ਥੋੜੀ ਨਾ ਤੁਹਾਡਾ ਕੋਈ ਹੱਥ ਥੋੜਾ ਨਾ ਰੋਕ ਲਏਗਾ।
ਹਾਂਜੀ ਬਿਲਕੁਲ ਸਹੀ ਗੱਲ ਏ ਪਰ ਤੁਹਾਨੂੰ ਪਤਾ ਹੁਣ ਕਿੰਨੂੰ ਕੀ ਸਮਝਾਈਏ ਅਸੀਂ ਤੇ ਕਿਸੇ ਨੂੰ ਰੋਕ ਵੀ ਨੀ ਸਕਦੇ ਵੀਆਹ ਪਾਰਟੀ ਫੰਕਸ਼ਨ ਜਿੱਥੇ ਵੀ ਜਾਈਏ। ਟੋਕਦੇ ਹੋਏ ਚੰਗੇ ਨ ਲੱਗਦੇ। ਅੱਜ ਕੱਲ੍ਹ ਤੁਹਾਨੂੰ ਪਤਾ ਆਪਣਾ ਹੀ ਕਿਉਂ ਨਾ ਉਹ ਮੂੰਹ ਇੰਨੀ ਜਲਦੀ ਬਣਾ ਲੈਂਦੇ ਨੇ।
ਹਾਂ। ਇਹ ਤਾਂ ਹੈਗਾ। ਫੇਰ ਕੱਲ ਗੱਲਾਂ ਬਣਾਉਣਗੇ। ਦੱਸੋ, ਇੱਕ ਤਾਂ ਵਿਆਹ ਤੇ ਬੁਲਾਇਆ ਉਹੋਂ ਸਾਨੂੰ ਡੋਕਾ -ਟਾਕੀ ਕਰਦੇ ਨੇ। ਅੱਜ ਕੱਲ੍ਹ ਕਿਸੇ ਨੂੰ ਕੋਈ ਗੱਲ ਕਹਿਣ ਦਾ ਹਾਲ ਵੀ ਨੀ ਹੈਗਾ।
ਹਾਂਜੀ- ਹਾਂਜੀ ਬਿਲਕੁਲ, ਸਹੀ ਗੱਲ ਕਹੀ ਤੁਸੀਂ। ਸਗੋਂ ਮੈਂ ਤੇ ਇੱਕ ਵਾਰੀ ਪਾਠ ਤੇ ਕੁੜੀ ਸੀ ਮਤਲਬ ਮੇਰੀ ਨਨਾਨ ਦੀ ਜਠਾਨੀ ਦੀ। ਕੁੜੀ ਮੈਂ ਤਾਂ ਉਹਨੂੰ ਹੀ ਕਹਿ ਤ ਮੈਂ ਕਿਹਾ ਜੇ ਤੇਰੇ ਕੋਲ ਨਹੀਂ ਖਾਆ ਜਾਣਾ। ਤਾਂ ਤੂੰ ਨਾ ਪਾ। ਤੱਗੋਂ ਮੈਂ ਮੂੰਹ ਬਣਾਉਣ ਲੱਗੀ ਕਹਿੰਦੀ ਮੈਂ ਖਾਵਾਂਗੀ। ਮੈਂਲਬ ਫਿਰ ਤੂੰ ਖਾ ਲੈ। ਫਿਰ ਬਾਅਦ ਚ' ਉਹਨੇ ਖਾ ਨੀ ਸਾਰਾ ਉਹਨੇ ਸੱਟ ਤਾਂ ਕਰਤਾ। ਤੇ ਮੈਂ ਕਿਹਾ, ਫੇਰ ਇਹ ਹੁੰਦਾ ਨਾ ਕਿ ਬੱਚ ਜੇ ਤੇ ਫਿਰ ਬੰਦਾ ਕਿਸੇ ਨੂੰ ਦਿੰਦਾ ਇਹ ਵੀ ਚੰਗਾ ਲੱਗੇ।
ਹਾਂ। ਉਹਹੀ ਤਾਂ ਝੂਠਾ ਕਿੱਥੇ ਦਿੱਤਾ ਜਾਂਦਾ ਕਿਸੇ ਨੂੰ ਅੱਜ ਕੱਲ੍ਹ।
ਹਾਂਜੀ। ਸਗੋਂ ਮੈਂ ਤੇ ਆਪਣੇ ਬੱਚਿਆਂ ਨੂੰ ਵੀ ਇਹ ਆਦਤ ਸ਼ੁਰੂ ਤੋਂ ਪਾਈ ਹੋਈ ਹੈ। ਮੈਂ ਕਿਹਾ ਤੁਸੀਂ ਨਾ ਥੋੜ੍ਹੀ ਜਹੀ ਲਿਆ ਕਰ ਰੋਟੀ। ਫੇਰ ਬਾਅਦ ਚੋਂ ਥੋੜ੍ਹੀ ਜਿਹੀ ਹੋਰ ਲੈ ਲੈਣਾ ਹਨਾ। ਪਰ ਐਵੇਂ ਚੰਗੀ ਸਾਰੀ ਦੇ ਦੋ। ਤੇ ਫਿਰ ਉਹ ਸਾਰਾ ਵੇਸਟ ਜਾਂਦਾ ਹੈ।
ਹਾਂਜੀ। ਸਹੀ ਗੱਲ ਹੋਰ ਮੇਰੀ ਤਾਂ ਘਰ ਚ' ਇਸ ਗੱਲ ਤੋਂ ਲੜਾਈ ਹੋ ਜਾਂਦੀ ਹੈ। ਮੇਰੇ ਬੱਚੇ ਕਹਿੰਦੇ ਮੰਮੀ ਸਬਜ਼ੀ ਤੁਸੀਂ ਦੋ- ਤਿੰਨ ਦਿ ਪਈ ਹੋਈ ਸਬਜ਼ੀ ਕਿਉਂ ਖਾਂਦੇ ਹੋ। ਮੈਂ ਕਿਹਾ, ਸਬਜ਼ੀ ਸਹੀ ਇਹ ਸਬਜ਼ੀ ਹਜੇ। ਖ਼ਰਾਬ ਨਹੀਂ ਹੋਈ ਤੇ ਅਸੀਂ ਕਿਉਂ ਸੁੱਟ ਦੇਈਏ। ਫਿਰ ਨਾਲੀ ਚ' ਆਂਦੀ ਚੰਗੀ ਥੋੜ੍ਹਾ ਨਾ ਲੱਗਦੀ ਹੈ। ਨਾਲ ਨਾਲੀ ਗਾਂਦੇ ਚ' ਸਬਜ਼ੀਆਂ। ਜਾਂ ਤਾਂ ਜੇਸੀ ਹਾਂ। ਹਾਂਜੀ। ਜਿਰ ਸਬਜ਼ੀ ਅਸੀਂ ਨਹੀਂ ਖਾਣੀ ਹੁੰਦੀ ਤੇ ਤਾਜ਼ੀ- ਤਾਜ਼ੀ ਕਿਸੇ ਨੂੰ ਦੇ ਦਿਓ। ਤੁਸੀਂ ਨਹੀਂ ਖਾਣੀ ਤੇ
ਹ
ਮੈਂ ਤੁਹਾਡੇ ਗੁਆਂਢੀਆਂ ਨੂੰ ਦੇ ਦਿੰਦੀ ਹਾਂ। ਅਗਰ ਨਹੀਂ ਖਾਂਦੀ ਤਾਂ ਇਸ ਸੀ।
ਹੋਰ ਕੀ, ਸਹੀ ਕਰਦੇ ਹੋ ਤੁਸੀਂ। ਬੱਚੇ ਕਿੱਥੇ ਸਮਝਦੇ ਨੇ ਹੁਣ ਤੁਹਾਨੂੰ ਪਤਾ ਅ ਸੀਂ ਰੋਟੀ ਰੋਟੀਆਂ ਵੀ ਇੰਨੀ ਸਾਰੀ ਬਣਾ ਛੱਡਦੇ ਆ ਕਈ ਵਾਰ, ਉਹ ਬੱਚੇ ਫੇਰ ਖਾਂਦੇ ਨੀ।
ਹਾਂ, ਬਾਹਰੋਂ ਖਾ ਕੇ ਆ ਜਾਣਗੇ ਗੰਦ ਬਲਾ ਜਿਆ।
ਹਾਂਜੀ। ਬੱਚੇ ਨਹੀਂ ਸਮਝਦੇ ਨੇ। ਚੀਜ਼ ਨੂੰ ਮੈਂ ਤਾਂ ਸਗੋਂ ਖੀਆ ਤੋਰੀ ਦੀ ਸਬਜ਼ੀ ਵੀ ਬਣਾਉਂਦੀ ਆਪਣੀ ਜੋਗੀ ਬਣਾਉਂਦੀ ਹਾਂ। ਕਿਉਂਕ ਮੇਰੇ ਬੱਚੇ ਤਾਂ ਖਾਂਦੇ ਹੀ ਹੈ।
ਨਹੀਂ -ਨਹੀਂ ਸਗੋਂ ਹਰੀ ਸਬਜ਼ੀਆਂ ਤਾਂ ਖਾਣੀ ਚਾਹੀਦੀਆਂ ਨੇ ਬੱਚਿਆਂ ਨੂੰ।
ਹਾਂਜੀ। ਪਰ ਕਿੱਥੇ ਖਾਂਦੇ ਨੇ, ਫਿਰ ਤੁਹਾਨੂੰ ਪਤਾ ਵੇਸਟ ਜਾਂਦੀਏ। ਫਿਰ ਮੈਂ ਤਾਂ ਆਪਣੀ ਜੋਗੀ ਬਣਾ ਲੈਂਦੀ ਹਾਂ। ਫਿਰ ਯਾਰ ਚੰਗਾ ਵੀ ਨੀ ਲੱਗਦਾ ਨਾ ਡਸਟਬੀਨ ਚ' ਸੁੱਟਦੇ ਹੋਏ।
ਹਾਂਜੀ, ਸਹੀ ਕਰਦੇ ਹੋ ਤੁਸੀਂ ਜ਼ਰਾ ਜਿਹੀ ਬਣਾਇਆ ਕਰੋ ਜਿੰਨੀ ਤੁਸੀਂ ਖਾਣੀ ਹੁੰਦੀ ਹੈ। ਮੈਂ ਆਪ ਇਝਂ ਕਰਨੀ ਹੈ। ਬਸ ਦੱਸੋ ਇਹ ਕੋਈ ਗੱਲ ਸੜਨਾ ਹੁੰਦੀ ਕਿ ਸਬਜ਼ੀ ਸੁਵਾਦ ਨੀ ਬਣੀ ਤੇ ਸਬਜ਼ੀ ਚੁੱਕ ਕੇ ਸੁੱਟ ਦੋ। ਇਹ ਕੋਈ ਗੱਲ ਥੋੜਾ ਨਾ ਹੁੰਦੀ। ਬੰਦਾ ਖਾ ਲਵੇ।
ਮੈਂ ਕਿਹਾ, ਬੱਚੇ ਨੇ ਨਾ ਹੁਣ ਬੱਚਿਆਂ ਨੂੰ ਤਾਂ ਸਮਝਾਉਣਾ ਪੈਂਦਾ ਸਾਰੀ ਗੱਲਾਂ।
ਹਾਂ, ਔ ਤਾਂ ਹੈਗਾ ਹੀ ਏ।
ਅੱਜ-ਕੱਲ੍ਹ ਤੁਹਾਨੂੰ ਪਤਾ ਬੱਚੇ ਕਿੱਥੇ ਸਮਝਦੇ ਹੈਗ ਕਿਵੇਂ ਹੁਣ ਅਸੀਂ ਆਦਤ ਪਾਵਾਂਗੇ ਇਹਨਾਂ ਨੂੰ ਸਮਝਾਵਾਂਗੇ ਤਾਂ ਹੀ ਅੱਗੇ ਜਾ ਕੇ ਇਹਨਾਂ ਦੇ ਕੰਮ ਆਏਗਾ।
ਹਾਂ ਮੈਂ ਤੇ ਇਹ ਹੀ ਸਮਝਾਂਦੀ ਹਾਂ ਕਿ ਜਿੰਨਾ ਖਾਣਾ ਹੋਯੇ ਉਨਾ ਈ ਪਲੇਟ ਚ ਪਾਓ ਝੂਠਾ ਨਾ ਸਟੋ। ਚੰਗੀ ਗੱਲ ਨਹੀ ਹੁੰਦੀ ਐ। ਜਾ ਅੰਨ ਦਾ ਅਪਮਾਨ ਵੀ ਨੀ ਕਰਨਾ ਚਾਹੀਦਾ ਕੱਲ੍ਹ ਨੂੰ ਕੀ ਪਤਾ ਕਿਹੋ ਜਿਹੇ ਹਾਲਾਤ ਤੋ ਭੋਜਨ ਸਾਨੂੰ ਰੋਟੀ ਖਾਣ ਨੂੰ ਨਾ ਮਿਲੇ।
ਹਾਂਜੀ -ਹਾਂਜੀ, ਬਿਲਕੁਲ ਸਹੀ ਕੈੰਦੇ ਪੇ ਹੋ ਤੁਸੀਂ। ਮੈਂ ਤਾਂ ਉਹ ਅਪਣੇ ਬੱਚਿਆਂ ਨੂੰ ਏਹੀ ਕੈੰਣੀ ਆਂ। ਤੁਸੀਂ ਓਨਾਂ ਦਾ ਸੋਚੋ ਜਿਨਾਂ ਨੂੰ ਇੱਕ ਟੈਮ ਦੀ ਰੋਟੀ ਵੀ ਨੀ ਨਸੀਬ ਹੁੰਦੀ।
ਆਹੋ, ਜੇੜੇ ਬੇਚਾਰੇ ਐੰਝ ਸੁੱਤੇ ਰੈੰਦੇ ਨੇ ਫੁੱਟਪਾਥ ਤੇ ਓਹਨਾਂ ਦਾ ਕੀ ਮੈਂ ਤੇ ਕਦੀ- ਕਦੀ ਇੰਚ ਕਰਨੀ ਆ। ਸਾਡੀ ਸਬਜ਼ੀ, ਰੋਟੀ ਰ ਬੱਚੇ ਦੀ ਨਾ ਜੇ ਖਰਾਬ ਨੀ ਹੁੰਦੀ। ਤੇ ਫੇਰ ਮੈਂ ਹੁਣ ਉਧਰ ਬੱਚਿਆਂ ਵੱਲ ਭਿਜਵਾ ਦਿੰਦੀ ਉਹ ਖਾ ਲੈਂਦੇ ਨੇ।
ਨਹੀਂ, ਤੁਸੀਂ ਇਥ ਬੜਾ ਚੰਗਾ ਕੰਮ ਕਰਦੇ ਹੋ।
ਹਾਂਜੀ, ਅੱਜ-ਕੱਲ੍ਹ ਤੁਸੀਂ ਐ ਵੇਖਿਆ ਹੋਣੈ ਇੰਸਟਾਗ੍ਰਾਮ ਤੇ ਕਿੰਨੀ ਰੀਲਸ ਆ ਰੀਆਂ ਨੇ। ਕਿ ਬੰਦੇ ਬਰਡੇ ਹੁੰਦੈ। ਕੇਕ ਕੱਟ ਕੇ ਕੱਟਦੇ ਨੇ ਤੇ ਖਾਂਦੇ ਤੇ ਹੈ ਨੀ ਵੇਸਟ ਕਰ ਦਿੰਦੇ ਆ। ਕਦੀ -ਕਿਦੇ ਮੂੰਹ ਤੇ ਲਾ ਤਾ, ਕਦੀ ਕੀ ਕਰਤਾ, ਕਦੀ ਚ ਚੁਕ -ਚੁੱਕ ਕੇ ਸੋਟ ਦੰਦੇ ਨੇ। ਐ ਚੀਜ਼ ਗ਼ਲਤ ਹੁੰਦੀ ਏ ਨਾ ਬਿਲਕੁਲ ਫੇਰ ਤਾਂ।
ਹਾਂਜੀ ਹਾਂਜੀ ਇਹ ਤੇ ਬੜਾ ਚੰਗਾ ਕੰਮ ਕਰਦੇ ਨੇ ਜੋ ਇੰਸਟਾ ਤੇ ਐਵੀ ਰੀਲ ਤੇ ਪਾੰਦੇ ਨੇ ਕੀ ਕਹਿੰਦੇ ਨੇ ਉਹਨਾਂ ਨੂੰ ਅੱਜ ਕੱਲ ਜੋ ਬੱਚੇ ਕੇਕ ਹੈਗੇ ਨੇ ਨਾ ਓਹ ਗ਼ਰੀਬ ਬੱਚੇ ਨੀ ਹੁੰਦੇ ਓਹਨਾਂ ਦੇ ਵਿੱਚ ਕੱਟਦੇ ਨੇ ਤੇ ਫਿਰ ਓਹਨਾਂ ਨੂੰ ਹੀ ਵੰਡ ਦਿੰਦੇ ਨੇ।
ਔਈ ਤਾ ਕੁ ਕੁਛ ਬੰਦੇ ਚੰਗੇ ਹੁੰਦੇ ਨੇ ਨਾ ਇੰਝ ਕਰ ਲੈਂਦੇ ਨੇ, ਕੋਈ ਬੰਦੇ ਹੁੰਦੇ ਨੇ ਐਵੇਂ ਚੁੱਕ-ਚੁੱਕ ਕੇ ਮੂੰਹ ਤੇ ਮਾਰ
ਹਾਂ ਉਹ ਤੇ ਮੈਨੂੰ ਬੜਾ ਬੇਕਾਰ ਲੱਗਦਾ ਹੈ ਹਾਂਜੀ ਸਹੀ ਗੱਲ ਐ ਐਵੇਂ ਵੇਸ ਕਰਨਾ ਖਾਣਾ ਹੈ ਨੀ ਤੁਹਾਨੂੰ ਪਤਾ ਰੀਲ ਬਣਾਣ ਦੇ ਚੱਕਰ ਚ ਪਤਾ ਨੀ ਕੀ-ਕੀ ਕਰ ਦੇ ਰੈੰਦੇ ਨੇ।
ਹੂੰ ਨਾ ਅਨ ਵੇਸਟ ਕਰ ਦਿੰਦੇ ਕਦੀ ਕੀ ਚੀਜ਼ ਵੇਸਟ ਕਰ ਦਿੰਦੇ ਪਤਾਂ ਨੀ ਕੀ ਕੀ ਲਾਈਕਸ ਪਾਣ ਵਾਸਤੇ ਸਿਰਫ ਆਪਣੇ।
ਤੁਸੀਂ ਅਗਰ ਲਾਇਕ ਲੈਣੇ ਨੇ। ਜਾਂ ਫੋਲੋ ਲੈਣੇ ਕੁਛ ਚੱਜ ਦਾ ਉਹ ਬਣਾ ਲੋ ਕੰਟੈਂਟ।
ਤੁਸੀਂ ਐਸਾ ਕੰਟੈਂਟ ਬਣਾਓ ਕਿ ਬੰਦਾ ਵੀ ਦੂਜਾ ਇੰਸਪਾਇਰ ਹੋ ਕੇ ਉਵੇਂ ਕਰੇ। ਮੈਂ ਨਾ ਇਕ ਰੀਲ ਦੇਖੀ ਸੀ ਓਹਨਾਂ ਨੇ ਬੜਾ ਸੋਹਣਾ ਕੀਤ ਤਾ ਕਿ ਨਾ ਗ਼ਰੀਬ ਬੱਚਿਆਂ ਦੇ ਵਿੱਚ ਓਹਨਾਂ ਨੇ ਅਪਣਾ ਬਰਥਡੇ ਸੈਲੀਬ੍ਰੇਟ ਕੀਤਾ ਤੇ ਓਹਨਾਂ ਨੂੰ ਹੀ ਕੇਕ ਵੰਡ ਕੇ ਆਏ ਤੇ ਓਹਨਾਂ ਨੂੰ ਇੰਨੀ ਵਧੀਆ ਪਾਰਟੀ ਦਿੱਤੀ ਮੈਂ ਕਿਹਾ ਇਹ ਹੁੰਦੀ ਬਰਥਡੇ ਦੀ ਖੁਸ਼ੀਆਂ ਵੀ ਮਨਾਈ ਜਾਏ। ਚਾਰ ਬੰਦੇ ਰੀਲ ਵੇਖੇਗੇ ਤੇ ਓਹ ਵੀ ਐਵੇਂ ਕਰੇਂਗੇ ਅੱਗੇ ਤੋਂ।
ਹਾਂਜੀ ਇਹ ਤੇ ਸ਼ਿਕਸ਼ਾ ਹੁੰਦੀ ਏ ਬੱਚਾ ਇਹਥੋਂ ਤੇ ਸਿੱਖਦੇ ਨੇ।
ਹਾਂਜੀ। ਔਰ ਕੀ ਮੇਰੀ ਸਹੇਲੀ ਸੀ ਨਾ ਓਦਾ ਬਰਡੇ ਔਨੂੰ ਬਰਡੇ ਮਨਾਉਣ ਦਾ ਬੜਾ ਸ਼ੌਕ ਹੈਗਾ ਬੜਾ ਹੀ ਜਾਦਾ। ਤੁਹਾਨੂੰ ਪਤਾ ਫਿਰ ਇੰਨੇ ਜਿਆਦਾ ਸਹੇਲੀਆਂ ਦੇ ਸਾਰਿਆਂ ਨੇ ਇੱਕ-ਇੱਕ ਕੇਕ ਲੈ ਆਣਾ ਓਹ ਵੀ ਐਵੇਂ ਕਰਦੀ ਸੀ ਆਪਣਾ ਕੇਕ ਕਹਿੰਦੀ ਮੈਂ ਘਰ ਲੈ ਕੇ ਜਾਵਾਂਗੀ ਤੇ ਘਰ ਤੇ ਤੁਹਾਨੂੰ ਪਤੈ ਹੈਗਾ ਇੱਕ ਅੱਧਾ ਖਾਣਾ ਐ ਤੇ ਬਾਕੀ ਸਾਰਾ ਐਵੇ ਵੀ ਪਿਆ ਰਹੇਗਾ। ਤੇ ਓਹ ਜੋ ਬੱਚੇ ਹੁੰਦੇ ਸੀ ਨਾ ਓਨਾਂ ਨੂੰ ਵੰਡ ਆਂਦੀ ਸੀ ਤੇ ਓਹ ਵੀ ਇੰਨੇ ਖੁਸ਼ ਹੋ ਜਾਂਦੇ ਸੀ।
ਹਾਂ ਚੰਗਾ ਕਰਦੀ ਸੀ ਫਿਰ ਤਾਂ ਬੇਚਾਰੇ ਬੱਚੇ ਦਾ ਦਿਨ ਬਣ ਜਾਂਦਾ ਬਈ ਚਲੇ ਕਦੋਂ ਦੇ ਭੁੱਖੇ ਬੈਠੇ ਹੁੰਦੇ ਹੋਣੇ ਨੇ ਕੀ ਪਤਾ ਸਾਨੂੰ ਤਾ ਪਤਾ ਨੀ ਆਪਾਂ ਤਾਂ ਘਰ ਬੈਠ ਕੇ ਰੋਟੀ ਖਾ ਹੀ ਲੈਂਦੇ ਆਂ ਚਲ ਜੀ। ਓਹ ਤੇਂ ਪਤਾ ਨੀ ਕਦੋਂ ਦੇ ਭੁੱਖੇ ਬੈਠੇ ਹੋਣੇ ਨੇ ਵਿਚਾਰੇ।
ਹਾਂਜੀ ਹਾਂਜੀ ਹੋਰ ਕੀ ਓਹਨਾਂ ਨੂੰ ਪਤਾ ਜੋ ਮਿਲਦੈ ਖਾ ਲੈਂਦੇ ਨੇ।
ਔਹ ਵਿਚਾਰੇ ਮੰਗ ਤੰਗ ਕੇ ਤੇ ਕੰਮ ਚਲਾਂਦੇ ਨੇ ਵਿਚਾਰੇ ਓਹ ਬੱਚੇ ਕੋਈ ਸਾਨੂੰ ਹੂੰ ਸਾਡੇ ਵਰਗੇ ਸੋਚਣਗੇ ਨਹੀਂ ਤਾਂ ਕੌਣ ਸੋਚੇਗਾ ਫਿਰ ਉਨਾਂ ਦੇ ਵਰੇ।
ਹਾਂਜੀ ਐ ਤੇ ਬੰਦਾ ਪਤਾ ਕੀ ਏ, ਫਿਰ ਦੂਜਾ ਬੰਦਾ ਵੀ ਇੰਸਪਾਇਰ ਹੁੰਦੈ ਫੇਰ ਓਹ ਵੀ ਅੱਗੇ ਤੋਂ ਐਵੇਂ ਈ ਕਰਦਾ ਹੁਣ ਉਹ ਐਵੇਂ ਕਰਦੀ ਹੈ ਮੇਰੀ ਬਾਕੀ ਸਰੀ ਮੈਨੂੰ ਵੀ ਇਹ ਹੁੰਦਾ ਕਿ ਅੱਗੇ ਤੋਂ ਮੈਂ ਕੇਕ ਐਵੇਂ ਕਰਾਂ ਉਹਨਾਂ ਨੂੰ ਹੀ ਦੇ ਆਇਆ ਕਰਾਂ ਐਵੇ ਘਰ ਖ਼ਰਾਬ ਕਰਨਾ ਮੂੰਹ ਤੇ ਲਾਣਾ ਐ ਕਰਨਾ
ਤੇ ਹੋ ਜਾਂਦਾ ਵ ਫਿਰ ਮੈਂ ਵੀ ਇੰਜਗਾ ਕਰਾਂਗੀ ਮੈਂ ਵੀ ਹ ਨਾ ਕੇਕ ਨਾ ਉੱਧਰ ਦੀ ਹੈਇਆ ਕਰਾਂਗੀ ਸਾਡੇ ਵੀ ਕੋਈ ਖਾਂਦਾ ਨੀ ਫਰਿਜ਼ ਚ ਖਰਾਬ ਹੋ ਜਾਂਦਾ ਕੇਕ ਤਾਂ
ਹਾਂਜੀ ਹਾਂਜੀ ਪਤਾ ਕੀ ਬੱਚੇ ਵੀ ਖੁਸ਼ ਹੋ ਜਾਂਦੇ ਨੇ ਉਹ ਤੋਂ ਬਲੈਸਿੰਗਸ ਵੀ ਤੇ ਦਿੰਦੇ ਨੇ ਇਨੀਆਂ ਸਾਰੀਆਂ
ਹਾਂਜੀ ਸੋ ਕਿਸੇ ਦੀ ਦੁਆ ਲਗਦੀ ਕਿਸੇ ਦੀ ਬਲੈਸਿੰਗ ਆ ਜਾਣ ਚੰਗੀ ਗੱਲ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ
ਹਾਂਜੀ ਸਗੋਂ ਮੇਰੇ ਬੱਚਿਆਂ ਦੇ ਕੱਪੜੇ ਹੁੰਦੇ ਨੇ ਨਾ ਤੁਹਾਨੂੰ ਪਤਾ ਮੇਰੀ ਕੁੜੀ ਤੇ ਵੈਸੇ ਵੀ ਬੜੀ ਨ ਇੱਕ ਵਾਰੀ ਪਾਉਂਦੀ ਦੁਬਾਰੇ ਕੱਪੜੇ ਪਾਂਦੀ ਫਿਰ ਤੁਹਾਨੂੰ ਪਤਾ ਰਿਸ਼ਤੇਦਾਰ ਦੇ ਬੱਚੇ ਪਾਉਂਦੇ ਨੇ ਕੱਪੜੇ ਫੇਰ ਮੈਂ ਓਹੀ ਬੱਚਿਆਂ ਨੂੰ ਨਾ ਓਹ ਬੱਚਿਆਂ ਨੂੰ ਹੀ ਕੱਪੜੇ ਦੇ ਆਉਂਦੀ ਆਂ ਜਿਨਾ ਦੀ ਜ਼ਰੂਰਤ ਹੁੰਦੀ ਏ। ਕੁੜੀਆਂ ਵੀੰ ਏਂਨੀ ਖੁਸ਼ ਹੋ ਜਾਂਦੀਆ ਮੈਂ ਧੋ-ਧੂ ਕੇ ਨਾ ਸਾਫ਼ ਕਰਕੇ ਕੱਪੜੇ ਕਿਉਂਕਿ ਸਾਫ਼ ਹੀ ਹੁੰਦੇ ਨੇ ਕੱਪੜੇ। ਫੇਰ ਮੈਂ ਉਹਨਾ ਨੂੰ ਹੀ ਦੇ ਆਉਂਦੀ ਆਂ। ਫੇਿਰ ਮੈਂ ਉੱਥੇ ਇੱਕ ਚੀਜ਼ ਵੇਖੀ ਮੈਂ ਕਿਹਾ ਕਈ ਬੰਦੇ ਐਵੇਂ ਹੁੰਦੇ ਨੇ ਜਿਵੇਂ ਖਰਾਬ ਜਿਹੇ ਕੱਪੜੇ ਨੀ ਹੁੰਦੇ ਖ਼ਰਾਬ ਹੋਏ ਉਹ ਦੇਖ ਦੇ ਕੇ ਜਾਂਦੇ ਨੇ ਦੇ ਕੇ ਜਾਣੇ ਨੇ ਤਾਂ ਚੱਜ ਤੇ ਦੇ ਕੇ ਜਾਓ
ਗੱਲ ਨੀ ਮੇਰੇ ਵੀ ਬੜੇ ਸਾਰੇ ਕੱਪੜੇ ਪਏ ਨੇ ਬੱਚੇ ਦੇ ਮੈਂ ਨੀ ਦਿੰਦੀ ਕਿਸੇ ਨੂੰ ਕਿਉਂਕਿ ਅੱਜ ਕੱਲ ਨਾ ਤੁਹਾਨੂੰ ਪਤਾ ਹੀ ਸਾਰੇ ਮੂੰਹ ਵਟਾਉਂਦੇ ਨੇ ਕਿਸੇ ਨੂੰ ਕੁੱਛ ਦਿਓ ਕਿ ਸਾਨੂੰ ਉਤਰੇ ਕੱਪੜੇ ਦੇ ਦੇ ਨੇ ਐਝਿ ਜੇ ਤੇ ਤੁਸੀਂ ਮੈਨੂੰ ਦੱਸਣਾ ਮੈਂ ਨਾ ਤੁਸੀਂ ਮੈਨੂੰ ਦੱਸਣਾ ਮੈਂ ਤੁਹਾਡੇ ਘਰ ਲੈ ਕੇ ਆਵਾਂਗੀ ਤੁਸੀਂ ਫੇਿਰ ਅੱਗੇ ਭੇਜ ਦੇਣਾ ਬੱਚਿਆਂ ਵੱਲ ਕੱਪੜੇ
ਹਾਂਜੀ ਹਾਂਜੀ ਨਹੀਂ ਐ ਤੇ ਤੁਸੀਂ ਬੜਾ ਚੰਗਾ ਕਰਦੇ ਵੀ ਤੁਸੀਂ ਮੈਨੂੰ ਦੇ ਦਿਓ ਨਾ ਕੱਪੜੇ ਮੈਂ ਤੁਹਾਨੂੰ ਤਾਨੁ ਦੱਸ ਦਾਂਗੀ ਉੱਥੇ ਉਹਨਾਂ ਦੀ ਬਸਤੀ ਹੈਗੀ ਉੱਥੇ ਦੇ ਆਵਾਂਗੇ ਅਸੀਂ ਕ ਕੱਪੜੇ ਮੇਰੇ ਕੋਲ ਵੀ ਕਾਫੀ ਕੱਪੜੇ ਜੇ ਪਏ ਹੋਏ ਨੇ
ਹਾਂ ਕਿਸੇ ਦਾ ਭਲਾ ਹੀ ਹੋ ਜੇ ਕਿਵੇਂ ਪਏ ਰਹਿਣ ਤੇ ਤਾਂ ਖਰਾ ਈ ਏ ਨਾ
ਹਾਂਜੀ ਸਹੀ ਗੱਲ ਹੈ ਕਿ ਪਏ ਪਏ ਅਸੀਂ ਕਰਨੇ ਵੀ ਕੀ ਹੈ ਕੱਪੜਿਆਂ ਦਾ
ਹਾਂ ਭਾਈ ਛੋਟੇ ਹੋ ਜਾਣਗੇ ਕਿਸੇ ਨੇ ਪਾਨੇ ਹੈ ਨੀ ਕਿਸੇ ਦੇ ਕੰਮ ਹੀ ਆ ਜਾਣ ਬੰਦਾ ਬਲੈਸਿੰਗ ਦੇਗਾ ਸਾਨੂੰ ਸੀਸਾ ਦੇਗਾ
ਸਹੀ ਗੱਲ ਹੈ ਬੱਚੇ ਵੀ ਬਥੇਰੇ ਖੁਸ਼ ਹੋ ਜਾਂਦੇ ਨੇ ਬੱਚੇ ਨਾ ਕਿਉਂਕਿ ਤੁਹਾਨੂੰ ਪਤਾ ਉਹਨਾਂ ਦੇ ਵਿਚਾਰਿਆਂ ਨੂੰ ਕਿੱਥੇ ਮਿਲੇ ਨੇ ਕੱਪੜੇ ਉਹ ਲੋਕੀ ਤੁਹਾਨੂੰ ਪਤਾ ਬੇਕਾਰ ਬਕਾਰ ਜੇ ਦੇ ਜਾਂਦੇ ਨੇ ਦੇ ਕੇ ਜਾਣੇ ਤੁਸੀਂ ਚਜ ਦੇ ਕੱਪੜੇ ਦੇ ਕੇ ਜਾਓ ਫੱਟੇ ਫੁੱਟੇ ਤੁਸੀਂ ਦੇ ਜਾਂਦੇ ਓ
ਨਹੀਂ ਮੇਰੇ ਕੋਲ ਬੜੇ ਸੋਹਣੇ ਸੋਹਣੇ ਨਵੇਂ ਨਵੇਂ ਕੱਪੜੇ ਪਏਦੇ ਨੇ ਮੁੰਡਿਆਂ ਦੇ ਹੈਗੇ ਨੇ ਮੇਰੇ ਦੋ ਮੁੰਡਿਆਂ ਦੇ ਕੱਪੜੇ
ਅੱਛਾ ਅੱਛਾ ਚਲੋ ਕੋਈ ਨੀ ਫਿਰ ਤੁਸੀਂ ਮੇਰੇ ਘਰ ਆਣਾ ਨਾ ਆਪਾਂ ਦੇਣ ਚੱਲਾਂਗੇ ਤੇ ਮੈਂ ਹੁਣ ਚਲੋ ਮੈਂ ਰੋਟੀ ਬਣਾ ਲਾ ਫਿਰ
ਠੀਕ ਹੈ ਠੀਕ ਹੈ ਤੁਸੀਂ ਬਣਾ ਲਓ ਰੋਟੀ ਸਤਿ ਸ਼੍ਰੀ ਅਕਾਲ ਜੀ ਫਿਰ ਮੈਂ ਆਉਂਦੀ ਤੁਹਾਡੇ ਘਰ
ਹਾਂਜੀ ਹਾਂਜੀ
ਠੀਕ ਹੈ ਠੀਕ